ਸਤਿ ਸ਼੍ਰੀ ਅਕਾਲ ਜੀ।
ਅਕਾਲ ਜੀ ਹੋਰ ਕੀ ਹਾਲ ਚਾਲ ਏ
ਵਧੀਆ ਜੀ ਤੁਸੀਂ ਦੱਸੋ ਠੀਕ
ਵਧੀਆ ਵਧੀਆ ਜੀ ਹੋਰ ਸੁਣਾਓ ਘਰ ਪਰਿਵਾਰ ਸਭ ਕਿਵੇਂ
ਹਾਂਜੀ ਹਾਂ ਸਭ ਠੀਕ ਠਾਕ ਨੇ ਵਧੀਆ ਨੇ ਸਾਰੇ
ਹਾਂਜੀ ਹਾਂਜੀ ਬਸ ਕਾਫੀ ਟਾਈਮ ਹੋ ਗਿਆ। ਤੁਹਾਡੇ ਨਾਲ ਗੱਲ ਹੀ ਨਹੀਂ ਹੋਈ ਸੀ। ਸਗੋਂ ਮੈਂ ਅੱਜ ਤੁਹਾਨੂੰ ਫੋਨ ਕੀਤ ਤੇ ਮੈਨੂੰ ਕੰਮ ਸੀ। ਮੈਂ ਕਿਹਾ ਚਲੋ ਭੈਨ ਜੀ ਫ਼ੋਨ
ਅੱਛਾ ਅੱਛਾ ਚਲੋ ਕੰਮ ਦੇ ਬਾਨੇ ਹੀ ਸਈ
ਹਾਂਜੀ ਬਸ ਨਾ ਮੇਰੇ ਕੋ ਨਾ ਵਿਆ ਦੇ ਕੱਪੜੇ ਆ ਆ ਬਹੁਤ ਟਾਈਮ ਨ ਮਿਲ ਜੇਆ ਤੇ ਦੋ ਤਿੰਨ ਨਾ ਅਨਾਰਕਲੀ ਸੂਟ ਆਏ ਸੀ। ਸਟਿਚ ਕਰਨੇ ਤੇ ਤੁਸੀਂ ਉਸ ਦਿਨ ਪਾਇਆ ਸੀ ਨਾ ਸੂਟ ਪਿਛਲੇ ਸੰਡੇ ਤੁਸੀਂ ਮਿਲੇ ਸੀ ਮੈਨੂੰ ਗੁਰਦੁਆਰਾ ਸਾਹਿਬ ਕੋਟਨ ਦਾ ਸੂਟ ਅਨਾਰਕਲੀ ਚ ਹਨਾ ਉਹ ਬੜਾ ਪਿਆਰਾ ਤੁਹਾਡਾ ਲੱਗਦਾ ਪਿਆ ਸੀ। ਤੇ ਮੈਂ ਸਗੋਂ ਮੈਨੂੰ ਉਵੇਂ ਜ ਸੂਟ ਮੈਨੂੰ ਸਟਿਚ ਕਰ ਨੇ ਆਏ ਨੇ ਤੇ ਮੇਰੇ ਕੋਲ ਨਾ ਟਾਈਮ ਨੀ ਮੈਂ ਕਿਹਾ ਚਲੋ ਤੁਹਾਨੂੰ ਪੁੱ ਅੱਛਾ ਤੁਸੀਂ ਸਟਿੱਚ ਕਰ ਦਿਉ ਦੋ ਤਿੰਨ ਸੂਟ ਜੋ ਤੁਹਾਡਾ ਮਤਲਬ ਸ ਸਵਾਈ ਵਗੈਰਾ ਹੋਏ
ਹੂੰ। ਨਹੀਂ ਗੱਲ ਤਾਂ ਠੀਕ ਹੈ ਤੁਹਾਡੀ, ਹਾਂ ਨਹੀਂ ਟਾਈਮ ਨੀ ਹੈਗਾ ਥੋੜ੍ਹਾ ਜ ਨਾ ਮੇਰੇ ਕੋਲ। ਟਾਈਮ ਥੋੜ੍ਹਾ ਘੱਟ ਹੀ ਏ ਮੇਰੇ ਕੋਲ ਨਾ, ਹਾਂ ਹਾਂ ਤੇ ਤੁਹਾਨੂੰ ਡਿਜਾਇਨ ਚ ਚਾਹੀਦੇ ਨੇ ਹਾਂ ਹਾਂ ਫਿਰ ਤੱਕ ਮੈਂ ਕਰ ਦਵਾਗੀ ਹਫ਼ਤੇ ਤੱਕ ਤੇ ਤੁਸੀਂ ਕਹੋ ਬਈ ਮੈਨੂੰ ਜਿਵੇਂ ਇੱਕ
ਨਹੀਂ ਨਹੀਂ ਦੇਖੋ ਦੇਖੋ ਮੈਂ ਨਾ ਨਾ ਮੈਂ ਵੀ ਸਮਝਦਾਰ ਆ ਤੁਸੀਂ ਘਰ ਪਰਿਵਾਰ ਵਾਲੇ ਬੰਦੇ ਦੇ ਓ। ਤੁਹਾਡੀ ਬੇਟੀ ਬਿਟੀਆ ਵੀ ਆਏਗੀ ਛੁੱਟੀਆਂ ਚ ਰਹਿਣ ਨਾ ਤੇ ਤੇ ਮੈਂ ਸਮਝ ਨਾ ਵਾਂ ਪਰ ਮੈਂ ਤਾਂ ਹੀ ਹਫ਼ ਏ ਤਾਂ ਕੋਈ ਨੀ ਤੁਸੀਂ ਮਤਲਬ ਜਿਵੇਂ ਅੱਜ ਮੰਨ ਲਓ ਤੁਸੀਂ ਮੈਨੂੰ ਅਗਲੇ ਸੈਟਰਡੇ ਜਾਂ ਸੰਡੇ ਦੇ ਦੋ। ਹਨਾ
ਹਾਂ-ਹਾਂ ਫਿਰ ਮੈਂ ਕੋਸ਼ਿਸ਼ ਕਰ ਲਾਂਗੀ ਫੇਰ ਮੈਂ ਦੇ ਦਾਂਗੀ ਪਰ ਤੁਹਾਨੂੰ ਪੂਰਾ ਮੈਜਰਮੈਂਟ ਦੇਨਾ ਓਹਦਾ
ਤੁਹਾਡੀ ਆਵਾਜ਼ ਬੜੀ ਬਰੇਕ ਹੁੰਦੀ ਪਈ ਆ।
ਮੈਂ ਕਹਿ ਰਿਹਾ ਮੈਂ ਤੁਹਾਨੂੰ ਨਾ ਕਟਿੰਗ ਕਰਦੇ ਕਟਿੰਗ ਕਰ ਦਾਂਗਾ ਫਿਰ ਜਲਦੀ ਸੀ ਲੋਗੇ।
ਹਾਂ ਹਾਂ ਉਹ ਜ਼ਾਦਾ ਅੱਛਾ। ਕਿਉਂਕਿ ਫੇਰ ਮੈਨੂੰ ਇਹ ਹੋਏਗਾ ਕਿ ਸਰੋ ਸਾਈਜ਼ ਦਾ ਕੱਟਿਆ ਹੈਗਾ ਹਾਂ
ਕਟਿੰਗ ਕਰਕੇ ਨਾ ਤੁਹਾਨੂੰ ਮੇਜਰਮੈਂਟ ਦੱਸ ਦਾਂਗਾ ਫਿਟਿੰਗ ਕੀ ਕੀ ਏ। ਤੁਸੀਂ ਆਪਣੇ ਆਪ ਉਸ ਹਿਸਾਬ ਨਾਲ ਸਟਿੱਚ ਕਰ ਦਿਓ ਕਿਉਂਕਿ ਮੈਨੂੰ ਇੰਝ ਲੱਗਦਾ ਹੈ ਕੱਟਿਆ ਹੋਇ ਕੱਪੜਾ ਜਲਦੀ ਸਟਿਚ ਕੀਤਾ ਜਾਏਗਾ। ਕੱਟਣ ਦੀ ਬਜਾਏ ਇੰਝ ਤੁਹਾਨੂੰ ਇੱਕ ਦਿਨ ਤੇ ਕੱਟਦੇ ਲਗ ਜਾਣੇ ਨੇ ਤਿੰਨ ਕੁੜਤੀਆਂ ਫੇਰ ਤੁਸੀ ਘਰ ਵੀ ਦੇਖਣਾ ਵੇ ਸਾਰਾ ਕਟਿੰਗ ਕ ਕਰੋਗੇ ਹੈ ਨਾ ਇਉ ਤੁਹਾਡਾ ਈਓ ਤੁਹਾਡਾ ਇੱਕ ਦਿਨ 'ਚ ਇੱਕ ਕੁੜਤੀ ਬਣ ਜਾਏਗੀ।
ਹਾਂ-ਹਾਂ, ਇਹ ਗੱਲ ਤਾਂ ਬਿਲਕੁਲ ਠੀਕ ਕਹੀਏ ਪਰ ਤੁਸੀਂ
ਸਭ ਮੈਂ ਸਾਰਾ ਸਮਾਨ ਗਲੇ ਈਵਨ ਤੁਹਾਨੂੰ ਗਲੇ ਵਗੈਰਾ ਕੱਟ ਕੇ ਪੇਸਟਿੰਗ ਤੇ ਚਿਪਕਾ ਕੇ ਰੀਲਾਂ, ਬੁਕਰਮ ਤੁਹਾਨੂੰ ਮਤਲਬ ਜਿਹੜਾ ਥੱਲੇ ਬੋਡ ਲੱਗਣਾ ਕੋਟ ਬੰਦਾ ਲਾਈਨਿੰਗ ਵਗੈਰਾ ਸਭ ਤੁਹਾਨੂੰ ਰੇਡੀਮੇਡ ਦੇਗਾ ਸਿਰਫ ਤੁਸੀਂ ਸਟਿੱਚ ਕਰਨਾ ਵੇ
ਠੀਕ-ਠੀਕ ਏ ਫੇਰ ਤਾਂ ਮੈਂ ਕਰਦਾ ਗੀ ਠਕਿ ਦੇਖੋ ਏਨਾ ਟਮ ਨੀ ਏ ਮਾਰਕੀਟ ਜਾਦਾ ਧੁੱਪ ਬੜੀ ਤੇਜ ਏ।
ਪਹਿਲੇ, ਮੈਂ ਸਗੋਂ ਪਹਿਲੇ ਤੁਹਾਡਾ ਸੋਚਿਆ। ਮੈਂ ਕਿਹਾ, ਮੈਨੂੰ ਪਤਾ ਭੈਣ ਜੀ ਕੋਲ ਟਾਈਮ ਨਹੀਂ ਹੋਣਾ। ਕਿਉਂਕਿ ਪਤਾ ਕੀ ਮੈਨੂੰ ਪਤਾ ਘਰ ਪਰਿਵਾਰਾਂ ਚ ਰਹਿਣਾ ਬੜਾ ਕੰਮ ੜੇ ਹੁੰਦੇ ਜੇ ਹੈ ਨਾ ਮੇਰਾ ਤੇ ਚਲੋ ਐ ਵੀ ਮੈਂ ਦੋ-ਤਿੰਨ ਟੇਲਰ ਰੱਖੇ ਦੇ ਨੇ ਨਾਲੇ ਮੈਂ ਤੇ ਫਿਰ ਤੁਹਾਨੂੰ ਪਤਾ ਮੈ ਟੇਲਰ ਈ ਕੰਮ ਕਰ ਕੱਢਦੇ ਨੇ ਅਗਰ ਇਹ ਸਾਰਾ ਕੰਮ ਮੇਰੇ ਸਿਰ ਤੇ ਪੈ ਜੇ ਤੇ ਮੈਨੂੰ ਵੀ ਨਾ ਟਾਈਮ ਮਿਲ ਲੇ
ਸਹੀ ਗੱਲ ਹੈਗੀ ਹੈ।
ਜੀ ਤੇ ਬਸ ਫਿਰ ਮੈਂ ਤੁਹਾਨੂੰ ਕ ਹਾਂਜੀ। ਤੇ ਮੈਂ ਪੁੱਛਣਾ ਸੀ ਜਿਵੇਂ ਬਾਈ ਚਾਂਸ ਜੇ ਪਿੱਛੋਂ ਦੀ ਡੀਪ ਗਲਾ ਬਣਾਣਾ ਹੋਵੇ ਗਿਆਰਾਂ-ਬਾਰਾਂ ਇੰਚ ਦਾ ਤੇ ਫੇਰ ਉਸ ਹਿਸਾਬ ਨਾਲ ਤੁਸੀਂ ਤੀਰ ਕਿੰਨਾ ਰੱਖਦੇ ਹੋ ਤੀਰਾ ਪਤਲੀ ਜੀ ਕੁੜੀ ਏ
ਸਾਢੇ ਪੰਜ ਰੱਖੋ ਤੀਰਾ।
ਸਾਡੇ ਪੰਜ ਮੈਂ ਵੀ ਏਉ ਸੋਚਿਆ ਸੀ। ਮੈਂ ਕਿਹਾ ਜਿੰਨਾ ਛੋਟਾ ਤੀਰਾ ਹੋਏਗਾ- ਹੈ ਨਾ।
ਹਾਂਜੀ ਉਨੀ ਵਧੀਆ ਫਿ ਟਿਂਗ ਆਏ ਗੀਤ।
ਹਨਾ, ਜੇ ਮੈਂ ਤੀਰਾ ਰੱਖ ਦਾਵਾਂ ਛੇ ਸਾਢੇ ਛੇ ਫਿਰ ਮੈਂ ਸੋਚ ਮੈਂ ਕਿਹਾ ਬਈ ਨਾ ਮੋਡਾ ਡਿਗ ਕਹੇਗ ਫਿਰ ਡੋਰੀਆਂ ਲਾਣ
ਹਾਂ, ਸਹੀ ਗੱਲ ਹੈ ਕਿ ਤੁਸੀਂ ਫੁਲ ਪੰਜ ਸਾਢੇ ਪੰਜ ਹੀ ਰੱਖੋ ਤੀਰਾ। ਉਹਦੇ ਨਾਲ ਕੀ ਫਿਟਿੰਗ ਸਹੀ ਆਏਗੀ।
ਹਾਂਜੀ, ਤੇ ਬਾਕੀ ਮੈਂ ਮੇਰੀ ਗੱਲ ਸੁਣੋ ਜ ਅਨਾਰ ਕਲ ਸੂਟ ਹੁੰਦਾ ਉਹਦੇ ਨਾਲ ਤੁਸੀਂ ਮੈਨੂੰ ਦੱਸੋ ਫੁੱਲ ਬਾਜੂ ਅੱਛੀ ਲੱ ਅੱਗੇ ਆ ਸਲੀਵਨੈਸ ਅੱਛੀ ਲੱ ਲੱਗਾਗੇ।
ਫੁਲ ਬਾਜ਼ੋ ਬਣਾਓ ਜਾਂ ਫਿਰ ਸਲੀਵਲੈਸ ਬਣਾਓ।
ਫੇਰ ਤੁਸੀਂ ਇੰਝ ਕਰਨਾ ਜਿਹੜੇ ਤਿੰਨ ਭੇਜਾ ਗਾ ਨਾ ਮੈਂ ਤੁਹਾਨੂੰ ਕੱਟ ਕੇ ਇੱਕ ਦੀਆਂ ਤੁਸੀਂ ਬਾਹਵਾਂ ਲਾ ਦੇ ਨਾ। ਤੇ ਦੋ ਸਲੀਵਲੈਸ ਬਣਾ ਦੇਣਾ ਕਿਉਂਕਿ ਗਰਮੀਆਂ ਦੇ ਹਿਸਾਬ ਨਾਲ ਨਾ
ਹਾਂ, ਸਲੀਵਲੈਸ ਅੱਛਾ ਲੱਗਦਾ। ਗਰਮੀ ਆ ਪਏਰੇ ਅਗਰ ਬਣਾਓ ਤੇ ਫਿਰ ਫੁਲ ਬਾਜੂ ਬਣਾਓ ਬਿਲਕੁਲ ਹੈਨਾ, ਕਿ ਅਨਾਰ ਕਲੀ ਦੇ ਮੇਨ ਬਾਜੂ ਅੱਛੀ ਨਹੀ ਲੱਗਦੀ ਨਾ ਕੁਆਟਰ ਬਾਜੂ
ਕਿ ਐਵੇਂ ਕਰਨਾ ਕੱਟ ਕੇ ਦੇ ਜਿੰਨਾ ਇੱਕ ਦੀ ਆਪਾਂ ਫੁੱਲ ਬਾਜੂ ਕੱਟ ਦਾਂਗੇ। ਦੋ ਸਲੀਵ ਲੈਸ ਹੋਚਣਗੇ, ਤੇ ਅੱਛਾ ਜਿਵੇਂ ਭੈਣ ਜੀ ਮੈਂ ਪੁੱਛਣਾ ਸੀ, ਜੇ ਇੱਕ, ਇੱਕ ਮਤਲਬ ਡਰੈਸ ਨਾ ਥੋੜੀ ਸਿਲਕ ਵਿਚ ਏ ਕਲੀਆਂ ਵਾਲੀ। ਜੇ ਕਲੀਆਂ ਦੇ ਵਿੱਚੋਂ ਲੈਂਸ ਵਗੈਰਾ ਲੱ ਲਾਣੀ ਹੋਏ, ਤੇ ਲੈਂਸ ਵੀ ਤੁਹਾਨੂੰ ਲੈ ਕੇ ਦੱਵਾਂ ਯਾ ਤੁਸੀਂ ਆਪਣੇ ਕੋਲੋਂ ਲਗਾ ਲਓਗੇ।
ਗੱਲ ਤੇਹੀ ਔਈਯੋ ਆਗੀ ਨਾ ਵੀਰ ਜੀ ਦੇਖੋ ਹੂਣ ਮੈਂ ਮਾਰਕੀਟ ਨੀੰ ਜਾ ਸਕਦੀ ਤੁਹਾਨੂੰ ਪਤਾ ਤੇ ਹੈ ਈ ਏ।
ਨਹੀਂ, ਨਹੀਂ ਪਤਾ ਕੀ ਮੈਨੂੰ ਨਾ, ਤੁਹਾਡੀ ਬੇਟੀਆਂ ਦਾ ਤੁਹਾਡੀ ਬੇਟੀਆਂ ਦਾ ਕੋਲ ਆਇਆ ਸੀ ਨਾ ਮੈਨੂੰ ਕੱਲ ਤੇ ਉਹ ਕਹਿੰਦੇ ਪਏ ਸੀ ਬਈ ਤੁਸੀਂ ਨਾ ਲੈਸਾਂ ਵਗੈਰਾ ਲੈ ਕੇ ਆਏਯੋ ਆਪਣਾ ਤੁਸੀਂ ਪਿੱਛੇ ਜਿ ਗਏ ਦੇ ਸੀ ਪੰਜਾਬ ਤੇ ਮੈਂ ਕਿਹਾ ਸ਼ਾਇਦ ਬਈ ਤੁਹਾਡੇ ਕੋਲ ਲੈਸਾਂ ਪਈਆਂ ਹੋਣ ਤੇ ਤੁਸੀਂ ਆਪਣੇ ਕੋਲ ਲਗਾ ਲਓ ਜੋ ਮਤਲਬ ਪੇਮੈਂਟ ਵਗੈਰਾ
ਨਹੀਂ ਤੁਹਾਡੀ ਗੱਲ ਤਾਂ ਸਹੀ ਹੈ ਦੇਖੋ ਮੈਚੀ ਹੋਏ ਨਾ ਹੋਏ ਹੁਣ ਮੈਨੂੰ ਤੋੜਾ ਪਤਾ ਨਾ ਤੁਸੀਂ ਫੈਬਰਿਕ ਕਿਹੜਾ ਪੇਜੋਗੇ ਮੈਨੂੰ?
ਪਤਾ ਕੀ ਹੈ, ਗੋਟਾ ਪੱਟੀ ਦੇਖੋ ਭੈਣ ਜੀ ਗੋਟਾ, ਗੋਟਾ ਪੱਟੀ ਤੇ ਆਮ ਜੇ ਹਰ ਕਿਸੇ ਤੇ ਚੱਲ ਜਾਂਦੀ ਏ।
ਹਾਂ, ਇਹ ਤਾਂ ਹੈ, ਬਸ ਠੀਕ ਉਹ ਤਾਂ ਲੱਗ ਜਯੇਗੀ। ਹਾ- ਹਾਂ।
ਅੱਛਾ ਤੇ, ਹਾਂਜੀ ਤੇ ਇੱਕ ਹੋਰ ਕੰਮ ਸੀ ਮੈਨੂੰ ਜੇ ਮੈਂ ਕਿਹਾ ਵੀ ਜੇ ਤੁਸੀਂ ਇਸ ਮਹੀਨੇ ਫਰੀ ਹੋ ਹੋ ਕੇ ਜਿਵੇਂ ਮੰਨ ਲਓ ਤੁਹਾਡੀ ਬੁਟੀਆਂ ਚਲੀ ਜਾਏਗੀ ਹੇਨਾ ਛੋਟ ਸਮਰ ਵੇਕੇਸ਼ਨ ਤੋਂ ਬਾਅਦ ਫਿਰ ਤਾਂ ਤੁਸੀਂ ਆਪਣਾ ਫਰੀ ਹੋ ਜਾਓਗੇ, ਤੇ ਮੈਂ ਸੋਚਿਆ ਸੀ ਜੇ ਆਪਾਂ ਇਹ ਰਲ ਕੇ ਇੱਕ ਬੁਟੀ ਖੋਲੀਏ।
ਉਹ ਤਾਂ ਦੇਖੋ ਮੈਂ ਤਾਂ ਮਨ ਹੈਗਾ ਹੀ ਸੀ। ਪਰ ਤੁਹਾਨੂੰ ਪਤਾ ਹੁਣ ਕੱਲਿਆਂ ਕਰਕੇ ਮੈਂ ਚੁ
ਅੱਛਾ-ਅੱਛਾ ਨਹੀਂ ਮੈਨੂੰ ਇਹ ਸੀ ਪਤਾ ਕੀ ਇੱਕ ਨਾ ਮੈਂ ਨਾ ਮਤਲਬ ਜਿਹੜੇ ਪਾਸੇ ਤੁਹਾਡਾ ਪੁਰਾਣਾ ਘਰ ਹੈ ਨਾ ਜਿੱਥੋਂ ਤੁਸੀਂ ਮਤਲਬ ਨਵੇਂ ਘਰ ਸ਼ਿਫਟ ਹੋਏ ਓ ਔਹ ਏਰੀਯੇ ਚ ਮੈਂ ਦੇਖਿਆ ਕੋਈ ਬੂ ਠੀਕ ਨੀੰ ਹੈਗਾ ਜੇ। ਤੇ ਮੈਨੂੰ ਐ ਸੀ ਦੋਨੋ ਰਲ ਕੇ ਨਾ ਬੂਟੀਕ ਖੋਲ ਕੇ ਰੋਟ ਟੇਲਰ ਬਿਠਾ ਦਿਨੇ ਹਾਂ, ਆਪਾਂ ਕਿਹੜਾ ਆਪ ਕੰਮ ਕਰਨਾ ਏ, ਮੈਨੂੰ ਐਸੀ ਆਪਣਾ ਥੇ ਨ ਵਧੀਆ ਕੰਮ ਚੱਲ ਜੇਗਾ ਹੈਨਾ।
ਹਾਂ, ਹਾਂ ਨਹੀਂ ਬਿਲਕੁਲ ਸਹੀ ਗੱਲ ਹੈ, ਠੀਕ ਐ।
ਕਿਉਂਕਿ ਪਤਾ ਕਿ ਕਈ ਲੋਕਾਂ ਨੂੰ ਨਾ ਮੇਰਾ ਇਹ ਨਵਾਂ ਘਰ ਬੜੀ ਦੂਰ ਪੈਂਦਾ। ਤੇ ਫਿਰ ਵਿਚਾਰੇ ਆ ਨਹੀਂ ਸੀ ਪਾਉਂਦੇ ਤੇ ਉਹ ਕਹਿੰਦੇ ਸੂਟ ਵੀ ਅਸੀਂ ਤੁਹਾਡੇ ਕੋਲ ਸਿਲਵਾ ਤੇ ਮੈਂ ਵੈਸੇ ਹੀ ਮੈਂ ਆਪਣਾ ਉੱਧਰ ਹੀ ਨਾ ਆਪਾਂ ਇੱਕ ਦੁਕਾਨ ਲੈਂਦੇ ਹਾਂ।
ਹੂੰ। ਹੈਲੋ। ਹੈਲੋ। ਹੈਲੋ ਆਵਾਜ਼ ਨੀ ਆ ਰਹੀ। ਹੈਲੋ।